ਚਲ
ਕੀ, ਹਾਲ ਹੈ ਜੀ?
ਹੈਲੋ
ਹੈਲੋ ਕੀ ਹਾਲ ਆ ਜੀ ਹੈਲੋ ਹਾਂਜੀ ਕੀ ਹਾਲ ਨੇ
ਹੈਲੋ
ਹੈਲੋ, ਕੀ ਹਾਲ ਆ ਜੀ।
ਹੈਲੋ-ਹੈਲੋ ਜੀ, ਸਤ ਵਧੀਆ ਜੀ ਵਧੀਆ ਸਰ। ਹੋਰ ਕਿਵੇਂ ਹੋ ਜੀ? ਵਧੀਆ ਵਧੀਆ ਤੁਸੀਂ ਸੁਣਾਓ? ਬ ਵਧੀਆ ਜੀ। ਹੁਣੇ ਤਾਂ ਮੈਂ ਬਾਰ ਆਇਆ ਹੋਇਆ ਮਾੜਾ ਜਿਹਾ, ਘੁੰਮਣ ਲਈ।
ਅੱ ਘੁੰਮਣ ਵਾਸਤੇ ਵੈਰੀ ਗੁੱਡ ਕਿੱਥੇ ਘੁੰਮੀ ਜਾਂਦੇ ਹੋ?
ਦਲਦਲ ਸੀਗਾ ਨਾ ਤਾਂ ਕਰਕੇ ਦੇਹਰਾਦੂਨ ਵੱਲ ਆਏ ਦੇ ਨੇ।
ਓਕੇ-ਓਕੇ, ਵਿਦ ਫੈਮਲੀ? ਜਾਂ ਫਰੈਂਡ ਸਰਕਲ ਦੇ ਨਾਲ ਆਏ ਹੋ?
ਨਹੀਂ-ਨਹੀਂ, ਫਕੈਂਡ ਸਰਕਲ ਨਾਲ ਆ।
ਓਖੇ ਚਲੋ ਵਧੀਆ ਗੱਲ ਹੈ। ਏਥੇ ਇੰਜੋਏਮੈਂਟ ਕਰਨਾ ਜ਼ਰੂਰੀ ਆ।
ਹਾਂ, ਕਿਉਂਕਿ ਕੋਲ ਆਪਣਾ, ਮਹੀਨਾ ਤਾਂ ਪੁਰਾ ਏ। ਵਾਈਕਿੰਗ ਚ ਨਿਕਲ ਜਾਂਦਾ। ਆਪਣਾ ਇੱਕ, ਅੱਧਾ, ਦਿਨ ਘੁੰਮਣਾ ਵੀ ਚਾਹੀਦਾ ਨਾ।
ਨਹੀਂ-ਨਹੀਂ, ਜ਼ਰੂਰੀ ਆ। ਪੂਰੀ ਜ਼ਿੰਦਗੀ ਕੰਮ ਹੀ ਕਰਨਾ ਵਾ। ਲਾਈਫ ਚ ਇੰਜੋਏਮੈਂਟ ਵੀ, ਜ਼ਰੂਰੀ ਆ।
ਮੈਂ ਕਿਹਾ, ਫੈਮਿਲੀ ਨਾਲ ਤਾਂ, ਆਪਾਂ ਘੁੰਮਦੇ ਰਹਿੰਦੇ ਆ। ਫਰੈਂਡ ਸਰਕਲਾ ਨੂੰ ਵੀ ਟਾਈਮ ਦੇਣਾ ਚਾਹੀਦਾ ਆਪਣਾ।
ਨਹੀਂ- ਨਹੀਂ, ਵਧੀਆ ਜੀ ਵਧੀਆ, ਕਦੋਂ ਅੱਜ ਹੀ ਨਿਕਲੇ ਆ।
ਹੋਰ? ਹਾਂ ਹੁਣੇ, ਬਸ ਘਰ ਤੋਂ ਬਾਹਰ, ਤਾਂ ਹਾਲੇ ਨਿਕਲੇ ਆ। ਹੁਣ ਚੱਲਣ ਲੱਗੇ ਹਾਂ, ਬਸ। ਥੋੜੀ ਦੇਰ ਚ
ਅੱਛਾ। ਕਿੱਦਾਂ, ਬਾਈਕਾਰ ਜਾ ਰਹੇ ਹੋ, ਕਿੱਦਾਂ?
ਨਹੀਂ, ਬਣੀਕਾਰ, ਆਪਣਾ ਤਾਂ
ਅੱਛਾ। ਆਪ ਹੀ ਡਰਾਈਵ ਕਰ ਲੈਂਦੇ ਹੋ, ਤੁਸੀ।
ਹਾਂਜੀ। ਆਪਣਾ ਇਹ, ਹੈ ਨਾ ਕਿ, ਆਪਣਾ ਜੇ ਟੈਕਸੀ ਲੈ ਕੇ ਜਾਂਦੇ, ਫੇਰ ਟੈਕਸੀ ਦਾ ਰੈਂਟ ਹੁਣ, ਕੀ ਪਤਾ, ਕਿੰਨੇ ਕੁ ਦਿਨ, ਕਿੱਥੇ ਰੁਕਣਾ ਪੈ ਜਾਵੇ।
ਹਾਂ, ਨਾਲੇ ਇਹ ਤਾਂ ਗੱਲ ਹੈ। ਆਪਣੀ ਕਨਵੈਂਸ ਵਹੀਕਲ ਹੋ ਵੇ, ਸਹੀ ਰਹਿੰਦਾ ਵਾ।
ਹਾਂ ਹੁਣ, ਟੈਕਸੀ ਵਾਲੇ ਦਾ ਫੇਰ ਉਹਨਾਂ ਦਾ ਇਹ ਵੀ, ਪੰਘਾ ਹੁੰਦਾ ਵਾ ਨਾ ਕੈਂਟ ਵਧਾ, ਦਿੰਦੇ ਆ ਰਾਤ ਦੇ ਅੱਡ ਲੈਂਦੇ ਆ। ਫੇਰ ਦਿਨ ਦੇ ਅੱਡ ਲੈਂਦੇ ਆ।
ਓਕੇ। ਤੇ ਉਹਨਾਂ ਲ ਦਾ ਵੀ ਕਰੋ। ਹਨਾ ਰਹਿਣ ਦਾ ਵੀ ਕਰੋ। ਸਟੇ ਹਾ। ਉਹ
ਆਪਣਾ ਹੋਟਲ ਚ, ਰੂਮ ਦਵਾਓ ਉਹਨਾਂ ਨੂੰ
ਵਾਧੂ ਪੈ
ਤੇ ਇੱਕ, ਇਹ ਇਹ ਤਾਂ, ਹੁੰਦਾ ਹੀ ਹੁੰਦਾ ਵਾ ਉਹਨਾਂ ਦਾ, ਤੇ ਇੱਕ ਇਹ ਵੀ ਹੁੰਦਾ ਵਾ, ਨਾ ਜਿਵੇਂ ਆਪਾਂ ਟੈਕਸੀ ਵਾਲੇ ਨੂੰ, ਲੈ ਕੇ ਜਾਂਦੇ ਆ। ਹੋਟਲ ਤੇ ਆਪਾਂ ਕਿੱਥੇ ਰੁਕੀਏ ਤੇ ਉਹਨਾਂ ਦੀ ਕਮਿਸ਼ਨ ਹੁੰਦੀ ਆ। ਉਹੀ ਚੀਜ਼ ਸਾਨੂੰ ਮਹ ਮਹਿੰਗੀ ਮਿਲਦੀ ਆ ਉੱਥੋਂ।
ਅੱਛਾ ਉਹਨਾ, ਦਾ ਟਾਈਪ ਹੁੰਦਾ ਉਹਨਾਂ ਦਾ ਮਤਲਬ, ਹਨਾ।
ਹਾਂ-ਹਾਂ-ਹਾਂ ਉਹ ਆਪਣੀ ਮਰਜ਼ੀ ਨਾਲ ਲਓ ਦੇ ਆ ਨਾ ਕਿ ਹਾਂ, ਬਈ ਇੱਥੇ ਰੋਗਲੀ ਉਹਨਾਂ ਦਾ। ਕਮਿਸਨ ਬੇਸ ਤੇ, ਹੁੰਦਾ ਵਾ ਉੱਤੇ, ਫੇਰ ਆਪਾ ਕੋਈ ਚੀਜ ਜਿਵੇਂ ਲੋ, ਬੰਦੇਆਂ ਨੂੰ ਹੋਊਗੀ ਸੋ ਦੀ, ਓਨਾਂ ਨੂੰ ਦੇਖ ਕੇ ਓਨਾਂ ਨੇ ਸਾਨੂੰ, ਓਹੀ ਦੇਣੀ ਆ, ਡੇੜ ਸੌ ਦੀ ਚੀਜ।
ਡੇੜ ਸੌ ਅੱਛਾ, ਔਓ ਪੰਜਾ ਰਪੇ, ਕਮਿਸ਼ਨ ਵਿੱਚ ਰੱਖ ਲੈਣਾ ਓਨਾਂ ਨੇ।
ਹਾਂ, ਏ ਪੰੰਗਾ ਵਾ, ਤੇ ਸਾਡੇ ਵੱਲੋਂ। ਜਿਵੇਂ ਹੁਣ, ਜਿਵੇਂ ਹੁਣ ਅਸੀਂ ਏ ਓਨਾਂ ਨੂੰ ਕਹਤਾ ਹਾਂ ਬਈ ਲੰਚ ਕਰਲੋ, ਭਾਵੇਂ ਬ੍ਰੇਕਫਾਸਟ ਕਰ ਲੋ। ਤੇ ਓ ਆਪਣਾ ਬ੍ਰੇਕਫਾਸਟ ਕਰੂੰਗੇ। ਤੇ ਪੈਹੇ ਓਨਾਂ ਨੂੰ, ਓਥੋਂ ਦੀ ਵੀ ਮਿਲਨੇ ਆ, ਤੇ ਓਨਾਂ ਦਾ ਬ੍ਰੇਕਫਾਸਟ ਤੇ ਲੰਚ ਫਰੀ ਹੁੰਦਾ ਵਾ, ਤੇ ਸਾਡੇ ਵੱਲੋਂ ਵੀ ਪੈਹੇ ਲੈ ਲੂਗੇ ਓ।
ਅੱਛਾ, ਏ ਸਿਸਟਮ ਹੁੰਦਾ, ਏਨਾਂ ਦਾ ਡਰਾਈਵਰਾਂ ਦਾ। ਏ ਤਾਂ ਸਈ ਆ। ਯਾਰ ਡਬਲ ਇਨਕਮ, ਡਬਲ ਇਨਕਮ।
ਇਹ ਤੋਂ ਵਧੀਆ, ਆਪਾਂ ਆਪਣੇ ਕਨਵੈਂਸ ਤੇ, ਜਾਵਾਂਗੇ ਤੇ, ਆਪਣਾ ਥੋੜਾ, ਸੇਫ ਵੀ ਹੋਊਗਾ।
ਬਿਲਕੁਲ ਜੀ ਬਿਲਕੁਲ ਨਾਲੇ ਸੇਫ ਰਹਿੰਦਾ ਵਾ। ਨਾਲੇ ਆਪਣੀ ਵਾਈਕਲ, ਦਾ ਇਹ ਹੈ ਕਿ, ਜਿੰਨਾ ਖਰਚਾ ਹੋਊਗਾ ਆਪਣੇ ਆਪਾਂ ਆਪਣੇ ਤਾਂ ਕਰਾਂਗੇ।
ਹਾਂ ਤੇ ਹਨ ਨਾ ਕੇ ਆਪਣਾ ਥੋੜ੍ਹਾ ਪੈਸਾ ਵੀ ਬਚ ਜੂਗਾ ਤਾਂ ਕਰਕੇ ਮੈਂ ਕਿਹਾ ਚਲੋ ਆਪਣੇ ਤੇ ਚੱਲਦੇ ਆ ਤਾਂ
ਐਨੇ ਵੀ ਸਈ ਵਦੀਆ ਕੀਤਾ ਆਪਣੀ ਵਾਈਕਲ ਸਈ ਰੈਂਦੀ ਆ।
ਤੁਸੀ ਕਿੱਥੇ ਓ?
ਅਸੀਂ ਓਫਿਸ ਦਾ ਕੰਮ ਕਰੀ ਜਾਂਨੇ ਆ ਬਸ, ਹੁਣ ਲੰਚ ਟੈਮ ਸੀ। ਲੰਚ ਕਰਕੇ ਹਟੇ ਆਂ, ਮੈਂ ਕੇਆ ਕੀਤੇ ਫ੍ਰੀ ਬੈਠੇ ਸੀ ਮੈਂ ਕੋਲ ਕੱਟੀ ਜਾਵੇ।
ਹਾਂ, ਮੈਂ ਆ ਆ ਓਹੀ ਆ ਨਾ ਕੇ ਅਪਣਾ ਜੇ, ਟਾਈਮ ਹੁੰਦਾ ਵਾ ਤਾਂ ਬੰਦਾ ਪਰ ਏਨਾਂ ਦਾ ਏ ਵੀ ਸਿਸਟਮ ਹੋ ਗੇਆ ਨਾ ਐਪ ਚੇ ਕੋਈ ਫ੍ਰੀ ਹੁੰਦਾ ਈ ਨੀ ਛੇਤੀ ਜੀ।
ਕਿਵੇਂ? ਕੀ ਕੈ ਰੇ ਓ?
ਏ ਟਾਸਕ, ਕਈਆਂ ਦੇ ਆ ਨਈ ਰਏ ਨੇ ਨਾ ਪੰਜਾਬੀ 'ਚ ਵਾਲੇ਼ਆਂ ਦੇ।
ਅੱਛਾ, ਅੱਛਾ ਹਾਂ ਮੈਨੂੰ, ਮੈਨੂੰ ਵੀ ਪ੍ਰੋਬਲ਼ਮ ਆ ਰਈ ਸੀ ਫੇਰ ਮੈਂ ਕੇਆ ਸੀ ਫੇਰ ਓ, ਓਸ ਤੋਂ ਬਾਦ ਜਾ ਕੇ ਟਾਸਕ ਆ ਜਾਂਦੇ ਨੇ ਦੇਖੋ ਓ ਰਿਫਰੈਸ਼ ਕੀ ਰੀਫ੍ਰੇਸ਼ ਕਰਨ ਤੋਂ ਬਾਦ ਫੇਰ ਈ ਸੋਲਵ ਹੋਆ ਥੋੜਾ ਜੇਆ।
ਕਈਆਂ ਨੂੰ ਪਤਾ ਨੀ ਹੁੰਦਾ ਐਪ ਦੇ ਬਾਰੇ ਕਈਂ ਫੇਰ ਓਈ ਐ ਨਾ।
ਫਸਟ ਟਾਈਮ ਕੋਈ ਯੂਜ ਕਰਦਾ ਤਾਂ ਦਿੱਕਤ ਆਂਦੀ ਏ।
ਹਾਂ ਹੁਣੇ ਵੀ, ਅਪਣਾ ਜਿਵੇਂ ਓਦੇ ਵਿੱਚ ਹੋ ਜਾਂਦਾ ਵਾ, ਕੇ ਹਾਂ ਬਈ ਕਈਆਂ ਨੂੰ ਪਤਾ ਨੀ ਹੈਗਾ ਹੁਨ ਸਾਨੂੰ ਵੀ ਪੈਲਾਂ ਪੈਲਾਂ ਪਤਾ ਨੀ ਹੁੰਦਾ ਸੀਗਾ।
ਓਕੇ।
ਹੂੰ।
ਹਾਂ ਫਸਟਾਈਮ ਜੇੜਾ ਬੰਦਾ ਯੂਜ਼ ਕਰ ਰੇਆ ਵਾ, ਬ ਵਦੀਆ ਠੀਕ, ਠਾਕ।
ਤੁਸੀਂ ਨੀ ਘੁੰਮਣ ਗਏ, ਛੁੱਟੀਆਂ ਜੀ ਪਈਆਂ ਸੀਗੀ?
ਓਤੋਂ ਬਾਦ ਛੁੱਟੀ ਤੇ ਨੀ ਕੋਈ, ਪਲੈਨ ਬਣੇਆ ਸਡੂਲ ਨੀ ਸੇਟ ਹੋਏਆ ਕੋਈ। ਯਾਰਾਂ ਦੋਸਤਾਂ ਨਾਲ਼, ਬਣੇਆ ਸੀ ਪੈਲਾਂ ਕੇ ਰਏ ਸੀ ਮੁੰਡੇ ਯਾਰ ਦੋਸਤ ਏ ਕੈਂਦੇ ਓਥੇ ਚਾਲਦੇ ਆ ਆਪਣਾ ਕਸ਼ਮੀਰ, ਤੇ ਛੁੱਟੀਆਂ ਘੱਟ ਸੀ ਤਿੰਨ ਦਿਨ ਚ, ਤਿੰਨ ਦਿਨ ਦੀ ਛੁੱਟੀਆਂ ਸੀ।
ਤਿੰਨ ਦਿਨ, ਚ ਤਾਂ ਕਿੱਥੇ, ਕਿੱਥੇ ਓ ਦੋ ਦਿਨ ਤਾਂ ਤੁਹਾਨੂੰ ਆ ਜਾਣ, ਜਾਣ ਚੇਈ ਲੱਗ ਜਾਣੇ ਸੀਗੇ।
ਓਹੀ ਤਾਂ ਗੱਲ ਆ ਨਾ ਫੇਰ ਮਤਲਬ ਕਿੱਥੇ ਸਟੇ ਹੋਣੀ ਸੀ, ਕਿੱਥੇ ਵੀ ਇੰਜੋਈਮੇਂਟ ਹੋਣਾ ਸੀ। ਨਾ ਘੁੰਮ ਸਕਦੇ ਸੀ ਮਨੀ ਵੇਸਟੇਜ ਸੀ, ਫਿਰ ਮੈਂ ਇਸੇ ਕਰਕੇ
ਹਾਂ। ਏ ਤੋਂ ਵਦੀਆ ਤਾਂ ਆਪਨਾ, ਸਿਮਲਾ ਕਨੀ ਜਾਂਦੇ, ਯਾ ਫਿਰ ਮਨਸੂਰੀ ਕਨੀ ਜਾਂਦੇ।
ਸਿਮਲਾ ਤਾਂ ਮੈਂ ਘੁੰਮ ਆਯਾ ਸਿਮਲਾ ਵੀ ਘੁੰਮੇਆ ਮਨਸੂਰੀ ਵੀ ਘੁੰਮੇਆ ਵਾ, ਮੇਰਾ ਪਲੈਨ ਸੀ ਚਲੋ ਇਸ ਵਾਰੀ। ਸਿਮਲ ਓਥੇ ਜਾ ਕੇ ਆਂਦੇ ਕਸਮੀਰ, ਬਸ ਓ ਟਾਈਮ, ਦਾ ਈਸੂ਼ ਸੋ਼ਟੇਜ ਸੀ ਟਾਈਮ।
ਲ, ਲਦਾਕ ਦਾ ਲਦਾਕ ਦਾ, ਬਣੇਆ ਹੋਏਆ ਪਲੈਨ ਹੂਣ ਦੇਖਦੇ ਆਂ ਕਦੋਂ, ਜਾਣਾ ਹੋਊਗਾ ਓਥੇ। ਕਦੋਂ ਨੀ
ਅੱਛਾ ਲੀ ਲਦਾਕ ਹੈ
ਹਾਂਜੀ
ਬਹੁਤ ਬਾਈ ਜੀ ਬਹੁਤ ਵਧੀਆ।
ਉੱਧਰ ਮਨ ਹੀ ਬੜਾ ਲੱਗਦਾ ਵਾ ਮੇਰੇ ਨਾਲ ਦੇ ਮੁੰਡੇ ਗਏ ਸੀਗੇ ਨਾ ਇੱਥੋਂ ਦੀ ਆਪਣਾ ਯ ਫ਼ਿਕਰ ਨਿ ਅਤੇ ਫਿਰ ਉਹ ਗਏ ਸੀਗੇ ਉਹਨਾਂ ਨੇ ਮੈਨੂੰ ਫੋਟੋਆਂ ਸੈਂਡ ਕੀਤੀ ਸੀਗੀ ਉੱਥੇ ਦਾ ਵਿਊ ਵਿਊ ਬਹੁਤ ਕੈਂਟ ਆ ਸ਼ਿਮਲਾ ਮਨਾਲੀ ਤੋਂ ਵੀ ਬਹੁਤ ਜ਼ਿਆਦਾ ਕੈਂਟ ਆ ਉੱਥੇ
ਹਾਂ ਓ ਤਾਂ ਫੇਰੇ ਇੱਕ ਅਲੱਗ ਈ ਜੰਨਤ ਆ, ਓ ਤਾਂ ਫਰ ਪਰ ਏ ਐ ਕੇ ਉੱਥੇ ਉਦੇ ਵਾਸਤੇ ਟਾਈਮ ਚਾਈਦਾ, ਖੁੱਲਾ ਪੰਦਰਾਂ ਦਿਨ ਦਾ।
ਹਾਂ ਉਹੀ ਹੈ ਨਾ ਤੇ ਪੈਸ ਪੈਸਿਆਂ ਦੇ ਤੇ ਡਿਪੈਂਡ ਕਰਦਾ ਵਾ ਸਭ ਕੁਛ ਉੱਥੇ
ਪੈਸੇ ਚਾਹੀਦੇ ਖੁੱਲ੍ਹੇ ਅਤੇ ਟਾਈਮ ਚਾਹੀਦਾ ਖੁੱਲ੍ਹਾ
ਤੇ ਉਹੀ ਆ ਨਾ ਜੇ ਬੰਦੇ ਕੋਲ ਪੈਸਾ ਹੋਵੇ ਤਾਂ ਘੁੰਮਣ ਦੀ ਥਾਂ ਉਹੀ ਆ ਸਭ ਤੋਂ ਵਧੀਆ। ਜੇ ਫਰੈਂਡ ਸਰਕਲ ਨਾਲ ਜਾਣਾ ਵਾ ਜੇ ਫੈਮਿਲੀ ਨਾਲ ਜਾਣਾ ਫਿਰ ਤਾਂ ਇਹ ਛੋਟੀ ਮੋਟੀ ਜਗ੍ਹਾ ਤੇ ਠੀਕ ਆ ਜੇ ਫਗੈਂਡ ਸਰਕਲ ਨਾਲ ਜਾਣਾ ਵਾ ਹਾਂ।
ਬਿਲਕੁਲ।
ਕਿਉਂਕਿ ਓਦਾਂ ਦਾ ਮਾਹੌਲ ਵੀ ਥੋੜਾ ਜਿਹਾ ਏਦਾਂ ਦਾ ਹੀ ਹੈਗਾ ਨਾ ਲਦਾਖ
ਡੇਜਰ ਆ ਵੀਰੇ ਓਦਰ ਸੇਫ ਆ ਹਾਂ ਥੋੜਾ ਸੇਫ ਨੀ ਆਪ ਸੇਫ ਮਤਲਬ ਕੀ ਐ ਕਿ ਉੱਥੇ ਦੂਰ ਦੂਰ ਤੱਕ ਬੰਦੇ ਨੀ ਮਿਲਦੇ ਨਾ ਸ਼ੋਪਸ ਮਿਲਦੀਆਂ ਹੁਣ ਕੱਲੇ ਕੱਲੇ ਵਾਸਤੇ, ਫੈਮਲੀ ਨਾਲ ਥੋੜ੍ਹ ਔਖਾ ਬੰਦਾ।
ਹਾਂ ਤਾਂ ਹੀ,
ਅਸੀਂ ਤਾਂ ਇਹ ਜਿਹੜੇ ਅਹ ਗਿਆ ਵਾ ਇਹਦੇ ਵਿੱਚ ਜਾਣਾ ਸੀਗਾ ਫੇਰ ਉੱਥੇ ਏ, ਮਤਲਬ ਕਿ ਸਨਫੋਲ ਜਿਆਦਾ ਹੋ ਗਈ ਸੀਗੀ ਤਾਂ ਮੇਰੇ ਫਰੈਂਡ ਸਰਕਲਾਂ ਨੇ ਮਨਾ ਕਰ ਤੇ ਕਹਿੰਦੇ ਸਾਨੂੰ ਕੀ ਪਤਾ ਵਾ ਉੱਥੇ ਜਾ ਕੇ ਸਾਡੇ ਨਾਲ ਕੀ ਹੋ ਜਵੇ ਕਿ
ਅੱਛਾ ਅੱਛਾ, ਯਾਰ ਰਿਸਕ ਨੀ ਲੈਣਾ ਚਾਹੀਦਾ ਹੁਣ ਜਿਵੇਂ ਬਰਸਾ ਸਟਾਰਟ ਹੋ ਗਈਆਂ ਨਾ ਬਰਸਾਤਾਂ ਦੇ ਵਿੱਚ ਦਿੱਕਤ ਹੋ ਜਾਂਦੀ ਆ ਬਹੁਤ ਜ਼ਿਆਦਾ।
ਹੂੰ, ਤਾਂ ਕਰਕੇ ਆਪਾਂ ਗਏ ਨੀ।
ਨਹੀਂ ਨਹੀਂ, ਠੀਕ ਆ ਲੋਕਲ ਸਈ ਨਾਲ ਉਹਦੇ ਵਾਸਤੇ ਚਾਹੀਦਾ ਖੁੱਲਾ ਟਾਈਮ। ਬੰਦਾ ਜਾਵੇ ਮਤਲਬ ਅਪ੍ਰੈਲ ਮਈ ਦੇ ਵਿੱਚ ਜਾਵੇ ਜੇ ਜਾਣਾ ਉੱਥੇ।
ਓਹੀ ਆ ਨਾ ਹੂੰ,
ਜੇ ਬਰਫ਼ ਦੇਖਣ ਜਾਣੀ ਆ ਫੇਰ ਭਰਾਵਾ ਅਕਤੂਬਰ ਤੋਂ ਬਾਅਦ ਜਾਵੇ ਬੰਦਾ।
ਉਹ ਤਾਂ ਫੇਰ ਸ਼ਿਮਲਾ ਤੇ ਮਨਾਲੀ ਦੇ ਵਿੱਚ ਵੀ ਬਰਫ਼ ਤਾਂ ਇੱਥੇ ਵੀ ਆ। ਏ ਹੁਣ। ਦੇਖਲੋ ਕਿੰਨੀ ਮਤਲਬ ਗਰਮੀ ਪੈ ਗਈ ਆ ਤੇ ਤੇ ਮਨਸੂਬੀ ਦੇ ਵਿੱਚ
ਪਿਛਲੇ ਮਹੀਨੇ ਵੀ ਬਰਫ਼ ਪਈ ਆ।
ਅੱਛਾ।
ਹਾਂ, ਮੀਂਹ ਪਿਆ ਸੀਗਾ ਨਾ ਉਹਦੇ ਕਰਕੇ ਬਰਫ਼ ਪਈ ਸੀਗੀ, ਉ- ਤੇ ਤਾਂ ਘੱਟੋ ਘੱਟ ਨੀ- ਆਪਣਾ ਇੱਕ ਦਿਨ ਰੋਡ ਜਾਮ ਹੋ ਗਏ ਸੀਗੇ ਉੱਥੇ ਤਾਂ।
ਅੱਛਾ।
ਹੂੰ,
ਤੁਸੀਂ ਜਾ ਕੇ ਆਏ ਲੱਗਦਾ ਮੈਨੂੰ ਲਗਦਾ ਉੱਥੇ ਜਾ ਕੇ ਆਏ ਓ?
ਓ ਫੰਕਸ਼ਨ ਜਿਹਾ ਸੀਗਾ ਕਿਸੇ ਦਾ ਉੱਧਰ ਗਏ ਸੀਗੇ ਅਸੀਂ।
ਅੱਛਾ।
ਹਾਂ ਪਿਛਲੇ ਮਹੀਨੇ-
ਨਈ ਵਧੀਆ ਫਿਰ ਤੁਸੀ ਵੀ ਘੁੰਮਣ ਤੇ ਰਹਿੰਨੇ ਓ ਵਧੀਆ ਯਾਰ ਹਨਾ।
ਹੂੰ, ਇਹ ਆ ਨਾ ਭਾਜੀ ਆਪਣਾ ਜੇ- ਜੇ ਘੁੰਮੇ ਨੀ ਪੂਰੀ ਉਮਰ ਤਾਂ ਫਾਇਦਾ ਕੀ ਆ, ਲਾਈਫ ਦਾ ਫਾਇਦਾ ਈ ਨੀ ਹੈਗਾ ਕੋਈ।
ਇਹ ਇਹ ਤਾਂ ਗੱਲ ਐ ਇੰਜੋਏਮੈਂਟ ਕਰੋ ਨਾ ਕਮਾਓ ਵੀ, ਫੈਮਲੀ ਨੂੰ ਟਾਈਮ ਵੀ ਦਿਉ, ਇੰਜੋਏਮੈਂਟ ਵੀ-
ਹੂੰ ਹੂੰ, ਹੁਣੇ ਬਸ ਦੇਖ- ਵੈਸੇ ਹੁਣੇ ਵੀ ਜਾਣ ਦਾ ਪਲੈਨ ਸੀਗਾ ਤੇ ਤੇ ਥੋੜੇ ਦਿਨ ਪਹਿਲਾਂ। ਉਹ ਫੇਰ ਛੁੱਟੀ ਛਾਟੀ ਦਾ ਪੰਗਾ ਪੈ ਗਿਆ ਸੀਗਾ ਤਾਂ ਕਰਕੇ ਗਏ ਨਹੀਂ ਹੁਣ ਮੈਂ ਛੁੱ ਕਿਤੇ ਸੀਗਾ ਮੈਂ ਕਿਹਾ ਚੱਲ ਜਾ ਆਈਏ ਘੁੰਮੇ ਆਈਏ ਇੱਕ ਅੱਧਾ ਦਿਨ ਲਾ ਆਈਏ ਕਿਤੇ
ਅਰੇ ਨਹੀਂ ਵਧੀਆ ਵਧੀਆ ਯਾਰ ਜਾਣਾ ਚਾਹੀਦਾ ਵਾ।
ਹੂੰ,
ਇਹੀ ਟਾਈਮ ਹੁੰਦਾ ਇੰਜੋਏਮੈਂਟ ਕਰਨ ਦਾ ਯਾਰ। ਨਾਲੇ ਗਰਮੀ 'ਚ ਤਾਂ ਵੈਸੇ ਵੀ ਆਪਣੇ ਹੁਣ ਲੁਧਿਆਣੇ ਇੱਥੇ ਲੋਕਲ ਤਾਂ ਬਹੁਤ
ਕੇ ਆਪਣਾ ਆਪਣੇ ਮਹੱਲੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਤਾਂ ਬੰਦਾ ਘੁੰਮ ਹੀ ਲੈਂਦਾ ਵਾ। ਕਿਤੇ ਬਾਹਰ ਵੀ ਨਿਕਲਣਾ ਚਾਹੀਦਾ।
ਨਹੀਂ ਠੀਕ ਆ ਵਧੀਆ, ਫਿਰ ਐ ਨਾ ਯਾਰ ਦੋਸਤ ਰੈਡੀ ਹੋ ਜਾਂਦੇ ਫਿਰ ਥੋੜਾ ਇਜੀ ਹੋ ਜਾਂਦਾ ਵਾ, ਇਕੱਲੇ ਬੰਦੇ ਦਾ ਔ- ਖਾ ਵਾ ਤਿੰਨ ਚਾਰ ਮੁੰਡੇ ਹੋਣ ਨਾ ਗਰੁੱਪ ਹੋਜੇ ਪ੍ਰੋਪਰ। ਨਾਲੇ ਬੰਦਾ ਸ਼ੇਅਰਿੰਗ ਕਰ ਲੈਂਦਾ ਪੈਸਿਆਂ ਦੀ। ਕੇ ਨਹੀਂ ਉਹ ਥੋੜਾ ਖ਼ਰਚਾ ਵੀ ਘੱਟ ਜਾਂਦਾ ਫਿਰ ਬੰਦੇ ਦਾ।
ਹੀ, ਉਹੀ ਆ ਨਾ। ਚਲੋ ਭਾਜੀ ਮੈਂ ਹੁਣੇ ਨਾ ਤੁਹਾਨੂੰ ਬਾਅਦ ਚ ਕੋਲ ਕਰਦਾ ਵਾਂ।
ਇੱਕ ਮਿੰਟ ਰੁਕੋ ਜੀ ਟਾਈਮ ਲੱਗਦਾ ਇੱਕ- ਹਜੇ ਨੌ ਬਿਆਲੀ ਹੋਏ ਆ, ਹੈਲੋ- ਹੈਲੋ, ਦਸ ਮਿੰਟ ਗੱਲ ਕਰਨੀ ਹੁੰਦੀ ਆ ਨਾ ਓਦਾਂ- ਮਤਲਬ ਦਸ ਕ ਮਿੰਟ ਗੱਲ ਕਰਨੀ ਹੁੰਦੀ ਆ ਨਾ?
ਓ ਓ ਇਹ ਆ ਨਾ ਕਿ ਅੱਠ ਮਿੰਟ ਤੋਂ ਉੱਤੇ- ਕਦੇ ਵੀ ਕੱਟ ਸਕਦੇ ਆ ਕੋਲ।
ਮੈਂ ਪੁੱਛਿਆ ਸੀ ਨਾ ਉਹ ਕਿਸੇ ਨੂੰ ਓ ਕਹਿੰਦੇ ਵੀ ਘੱਟੋ ਘੱਟ ਦਸ ਮਿੰਟ ਤੋਂ ਉੱਪਰ ਦੱਸ ਤੋਂ- ਉੱਪਰ ਇੱਕ ਦੋ ਸੈਕਿੰਡ ਉੱਪਰ ਹੋ ਜਾਵੇ, ਫੇਰ ਕੋਈ ਇਸ਼ੂ ਨਹੀਂ ਆ। ਦਸ ਕੁ ਮਿੰਟ ਤੱਕ ਚਲੋ ਜਾਣਾ ਜਾਣਾ ਸੀ ਜਾਣਾ ਸੀ ਕਿਤੇ ਤੁਸੀਂ?
ਹਾਂ ਹਾਂ, ਮੈਂ ਚੱਲਿਆ ਸੀਗਾ ਨਾ ਤਾਂ ਕਰਕੇ ਮੈਂ ਕਿਹਾ। ਤੇ ਮੈਂ ਫ੍ਰੀ ਹੋ ਕਰਦਾ ਵਾਂ ਕੋਲ ਤੁਹਾਨੂੰ ਨਾ।
ਚਲੋ ਠੀਕ ਆ ਕੋਈ-
ਹਾਂ ਹਾਂ, ਠੀਕ ਠੀਕ ਆ ਠੀਕ ਆ ਓਕੇ ਓਕੇ।